ਹਾਂ
ਹੈਲੋ
ਹਾਂਜੀ, ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਬਸ ਵਧੀਆ, ਬਹੁਤ ਵਧੀਆ
ਬਸ ਵਧੀਆ। ਬਸ ਵਧੀਆ, ਹੋਰ ਕੀ ਕਰ ਰਹੇ ਸੀ, ਬਿਜ਼ੀ ਤੇ ਨਹੀਂ ਸੀਗੇ।
ਬਸ ਨਹੀਂ
ਹਾਂ ਕਿਉਂਕਿ ਫਿਰ ਥੋੜ੍ਹਾ ਟਾਈਮ ਚਾਹੀਦਾ ਸੀ। ਤੁਹਾਡਾ ਇੱਕ ਹੈਲਪ ਚਾਹੀਦੀ ਸੀ।
ਅੱਛਾ ਬੋਲੋ
ਉਹ ਨਾ ਸਾਡੇ ਨਾ ਬੱਚੇ, ਨਾ ਕੋਾਲਜ ਵਿੱਚ ਨਾ ਉਹ ਲੱਗ ਰਿਹਾ ਵ ਸਟੋਲ ਲੱਗ ਰਹੇ ਨੇ ਸਾਰੇ, ਬੱਚੇ ਅਲੱਗ ਅਲੱਗ ਫੂਡ ਲੈ ਕੇ ਆ ਰਹੇ ਨੇ। ਜਿੱਦਾਂ ਸਕੂਲ ਚ ਹੋਇਆ ਕਰਦਾ ਸੀ ਨਾ ਓਦਾਂ ਕਾਲਜ ਦੇ ਸਟੂਡੈਂਟਸ ਲਈ ਵੀ ਚੱਲ ਰਿਹਾ। ਵ,
ਅੱਛਾ
ਹਾਂਜੀ, ਤੇ ਮੈਂ ਉਹੀ ਮੈਨੂੰ ਸੀਗਾ, ਕਿ ਮੈਂ ਤੁਹਾਡੇ ਨਾਲ ਗੱਲ ਕਰਾਂ। ਕਿ ਇਹ ਚਾਹੀਦੀ ਸੀ, ਕਿ ਕੀ ਲਗਾਈਏ ਮਤਲਬ ਬੱਚਿਆਂ ਨੂੰ ਇਕ ਸੀਰ ਹੈ ਜੋ ਐਕਚੁਲੀ, ਕਿ ਉਹਨਾਂ ਨੂੰ ਨਾ ਉੱਥੇ ਗਰਮ ਕਰਨ ਦੇ ਲਈ ਵੀ ਨਾ ਸੁਵਿਧਾ ਦਿੱਤੀ ਜਾਏਗੀ। ਜਿਵੇਂ ਇੰਡਕਸ਼ਨ ਲੈ ਕੇ ਜਾ ਸਕਦੇ ਆ। ਤੇ ਕੁਛ ਅੱਛੀ ਚੀਜ਼ ਬਣ ਜਾਏ, ਕਿਉਂਕਿ ਕਿ ਦੇਖੋ ਪਹਿਲੇ ਤੇ ਬੇਲ ਵਗੈਰਾ ਆਪਾਂ ਬਣਾ ਬਣ ਕੇ ਉੱਥੇ ਹੀ ਸੁੱਕਾ ਦੇ ਸਕਦੇ ਸੀ। ਸਕੂਲ ਟਾਈਮ ਵਿਚ- ਪਰ ਹੁਣ ਕਾਲਜ ਵਿਚ ਤੇ ਖੁਦ ਹੀ ਬਣਾਣਾ ਹੈ। ਤੇ ਜਿਦਾ ਕੁਛ ਮੈਂ ਹੀ ਸੋਚਤਾ ਕੀ ਰੈਸਪੀ ਮਤਲਬ ਹੋਏ ਬੱਚਿਆਂ ਦੇ ਲਈ। ਜੋ ਕਿ ਥੋੜ੍ਹੀ ਅੱਛੀ ਸੇਲ ਆਊਟ ਵੀ ਹੋ ਜਾਏ। ਜੋ ਹੋਰ ਜੋ ਵੀ ਗੈਸਟ ਆਉਣਗੇ ਕਸਟਡ ਨੂੰ ਪਸੰਦ ਕਰਨ-
ਅੱਛਾ ਉਹ ਕਿਸ ਤਰ੍ਹਾਂ ਚਾਹਦੇ ਨੇ-
ਹਾਂਜੀ- ਹਾਂਜੀ ਪੇਰੈਂਟਸ ਵੀ ਆਉਦੇ ਨੇ ਕੁਛ- ਸਟੂਡੈਂਟਸ ਵੀ ਰਹਿਦੇ ਨੇ ਟੀਚਰਸ ਵੀ ਰਹੇਗੀ। ਮਤਲਬ ਐਸਾ ਰਹੇਗਾ ਨਾ ਕਿ ਜੋ ਅਛੀ ਚੀਜ ਬਣੇਗੀ। ਫੇਰ- ਪ੍ਰਾਈਜ਼ ਮਿਲਦਾ ਫਸਟ ਸੈਕਿੰਡ-
ਅੱਛਾ ਹਾਂ ਉਹ ਤੇ ਹੈ। ਹੀ ਹੈ। ਐਸੀ ਚੀਜ ਬਣਾਈ ਜਾਏ ਜੋ ਸਾਨੂੰ ਪਸੰਦ ਵੀ ਆਏ ਔਰ ਕਿਨਾ-
ਹਾਂਜੀ ਉਹ ਜਿਹਦੀ ਜ਼ਿਆਦਾ ਡਿਮਾਂਡ ਹੋਏ।
ਹਾਂ ਇਸੇ ਤਰ੍ਹਾਂ- ਹੋਰ ਚੀਜਾ ਬਹੁ ਲੋਕ ਬਹੁਤ ਕੁਛ ਬਣਾਉਦੇ ਨੇ ਬੱਚੇ ਪਰ ਦਾਲ ਬਾਟੀ ਬਣਾਓ- ਤੇ ਸਭ ਨੂੰ ਅੱਛਾ ਲੱਗੇਗਾ ਸੁਵਾਦ ਵੀ ਆਏਗਾ।
ਹਾਂਜੀ ਬਿਲਕੁਲ ਇਹ ਤੇ ਸੋਚਿਆ ਵੀ ਨਹੀ ਸੀ। ਬਿਲਕੁਲ ਸਹੀ ਆਈਡੀਆ ਤੁਹਾਡਾ ਕਿਉਕਿ ਦੇਖੋ ਸੈਂਡਵਿਚ ਵਗੈਰਾ ਤੇ ਹਰ- ਕੋਈ ਨੋਰਮਲੀ ਬਣਾ-
ਉਹੀ ਹਾਂ, ਉਹ ਤਾਂ ਕੋਈ ਬਣਾ ਲੈਂਦਾ ਹੈ। ਸਿੰਪਲ ਤੇ ਬਹੁਤ, ਕੋਮਨ ਹੋ ਗਿਆ ਹਾਂ ਉਹ-
ਦਾਲ ਬਾਟੀ ਤੇ ਬਿਲਕੁਲ ਹੀ ਯੂਨੀਕ ਹੋ ਜਾਦਾ ਨੇ। ਜ਼ਿਆਦਾਤਰ ਲੋਕਾਂ ਨੂੰ ਲੱਗਦਾ ਕਿਥੇ ਘੁੰਮਣ ਜਾਓ ਜਿਦਾਂ ਰਾਜਸ- ਥਾਨੀ ਫੂਡ ਜਾਂ ਤੇ ਘਰਾਂ ਵਿਚ ਹੀ ਮਿਲ ਸਕਦਾ ਆ ਕਿਸੇ ਹੋਰ ਰਾਜਸਥਾਨੀ ਰੈਸਟੋਰੈਂਟ- ਚਲੇ ਜਾਓ ਹਾਂਜੀ ਹਾਂ ਇਥੇ ਬਹੁਤ- ਅੱਛਾ ਆਈਡੀਆ ਹੈ। ਦਾਲ ਬਾਟੀ ਦਾ ਤੇ ਅੱਛਾ ਹੈ। ਫੇਰ ਕਿਵੇ ਕਰੀਏ ਮਤਲਬ, ਹਾਂਜੀ-ਹਾਂਜੀ।
ਦਾਲ ਬਾਠੀ ਅਸੀ ਕੋਈ- ਦਾਲ ਬਾਟੀ ਕੀ ਆਪਣਾ ਆਟਾ ਮਲਣਾ ਹੁੰਦਾ। ਪਹਾੜੀ ਦਾਲ ਹੁੰਦੀ ਏ, ਤੂਰ ਦਾਲ ਕਹਿੰਨੇ ਆ। ਰਾਜਸਥਾਨ ਤੂਰ ਦਾਲ ਕਹਿੰਦੇ ਨੇ ਉਹਨੂੰ, ਤੇ- ਦਾਲ ਬਾਟੀ 'ਚ ਇਹ ਹੁੰਦਾ ਕਿ ਆਪਾਂਣੀ ਆਪਣੇ ਉਪਰ ਇਹਦੀ ਉਹਨੂੰ ਨਾ ਉਬਾਲਣਾ ਚਾਹੀਏ- ਤੇ ਆਪਾਂ ਸਿੰਪਲ ਆਟਾ ਮਲਕੇ- ਅਛੋਂ ਦੇ, ਦਹੀ ਪਾ ਲਉ, ਥੋੜਾ ਜਾ ਸੋਡਾ, ਹਲਦੀ, ਜੋਵੈਣ
ਅੱਛਾ
ਹਾਂ, ਦਾ ਮੋਹਨ ਅੱਛਾ ਪਾ ਲੋ ਵਿੱਚ।
ਤੇ ਆਟਾ- ਆਟਾ ਕੌਣ ਸਾ ਹੁੰਦਾ ਏ ਆਪਣਾ ਜੋ ਰੋਟੀ ਬਣਾਨੇ ਆ ਉਹੀ ਆਟਾ ਰਹਿੰਦਾ-
ਤੇ- ਦੋਨੋਂ ਮਿਲਾ ਸਕਨੇ ਆ ਆਪਾਂ ਜੋ ਰੋਟੀ ਵਾਲਾ ਆਟਾ ਉਹ ਵੀ ਕਰ ਸਕਨੇ ਆ। ਜੋ ਮੋਟੀ ਮੋਟਾ ਆਟਾ ਸਲਾਉਦਾ ਹੈ ਬਾਟੀ ਦਾ।
ਅੱਛਾ-ਅੱਛਾ।
ਹਾਂ ਥੋੜਾ ਉਹ ਵੀ ਪਾ ਸਕਨੇ ਆ ਹਾਂ ਅਸੀਂ ਤੇ ਦੋਨੋ ਮਿਕਸ ਕਰ ਲੈਂਨੇ ਆ, ਦੋਨੋ ਮਿਕਸ ਕਰਲੋ। ਹਾਂ ਮਿਕਸ ਕਰ ਸਕਨੇ ਆ। ਮਿਕਸ ਕਰ ਲੋ ਜ਼ਿਆਦਾ ਸਵਾਦ ਆਏਗਾ। ਮਿਕਸ- ਪਏਗਾ ਹਾਂ ਔਰ ਖਾਸ ਕਰਕੇ ਮੋਨ ਦਾ ਧਿਆਨ ਰੱਖਣਾ ਕਿ, ਮੋਨ ਅੱਛਾ ਜਾਏ ਉਹਦੇ 'ਚ। ਮੋਨ ਅਛਾ ਪਾਵਾਂਗੇ ਤੇ ਬਾਟੀ ਸੋਫਟ ਬਣੇਗੀ, ਸੋਫਟ ਬਣੇਗੀ ਤੇੇ- ਫੇਰ ਸਭ ਨੂੰ ਜਿਆਦਾ ਸਵਾਦ ਲੱਗੇਗੀ।
ਹਾਂਜੀ ਜਿਵੇ ਫਿਰ ਵੀ ਕਿਤਨਾ ਹੋਣਾ ਚਾਹੀਦਾ? ਦੋ ਕਿਲੋ ਜਿਵੇ ਮੇਰੇ ਹਿਸਾਬ ਨਾਲ ਦੋ ਕਿਲੋ ਬੜਾ ਹੋ ਜਾਏਗਾ।
ਹਾਂ ਦੋ ਕਿਲੋ ਤੋਂ ਕਾਫ਼ੀ ਹੋ ਜਾਏਗਾ।
ਹਨਾ, ਤੇ ਫੇਰ ਉਹਦਾ ਮਤਲਬ ਕੀ ਉਹ ਰਹੇਗਾ ਅਹ ਜਿਵੇ ਹੁੰਦਾ ਨਾ- ਕਿ ਦੋ ਕਿੱਲੋ ਆਟੇ ਚ ਇਤਨਾ ਮੋਨ ਪੈਣਾ ਚਾਹੀਦਾ ਇੰਨਾ ਤੇਲ ਪੈਣਾ ਚਾਹੀਦਾ।
ਹਾਂ ਇੱਕ ਕਿਲੋ ਵਿੱਚ ਅਸੀ ਤੇ ਇੱਕ ਕਿਲੋ 'ਚ ਪਾ ਤੇ ਪੈਂਦਾ ਈ ਨੋਰਮਲ ਈ ਏ। ਹਨਾ, ਦੋ ਕਿਲੋ 'ਚ ਤੁਸੀਂ ਯਦੀ ਆਪਾਂ ਜਿਆਦਾ ਮਿਲਾਈ ਤੇ ਦਹੀਂ ਪਾਨੇ ਪਏ ਆ ਤੇ ਥੋੜ੍ਹਾ ਜਾ ਤੇਲ ਖਟਾ ਸਕਨੇ ਆ। ਤੇ ਫਿਰ ਦੋ ਕਿੱਲੋ 'ਚ ਅੱਧਾ ਕਿੱਲੋ ਤੇਲ ਤੇ ਪੈ ਹੀ ਜਾਂਦਾ।
ਅੱਛਾ-ਅੱਛਾ ਮਤਲਬ ਤੇਲ ਦੀ ਕੁਆਂਟਿਟੀ ਜ਼ਿਆਦਾ ਹੁੰਦੀ ਹਨਾ ਮੋਨ
ਪਾਰਟੀਏ ਚ, ਤੇ ਥੋੜਾ ਜਾ ਅੱਛਾ ਦਹੀਂ ਪਾ ਦਾਂਗੇ ਦਹੀਂ ਪਾ ਦਾਂਗੇ ਥੋੜਾ ਜਿਹਾ ਸੋਡਾ ਪਾ ਦਾਂਗੇ, ਨਾਲ ਨਮਕ ਔਰ ਹਲ ਦੀ ਜੁਆਇਨ
ਅੱਛਾ ਤੇ ਹਲਦੀ ਪਾਨੇ ਆ ਤੇ ਉਹਦੇ ਨਾਲ ਮਤਲਬ ਰੰਗ ਤੇ ਨੀ ਚੜਦਾ?
ਨਹੀਂ ਜਿਆਦਾ ਨਹੀਂ ਚੜ੍ਹਦਾ ਹਲਕਾ ਜਿਹਾ ਹਾਂ ਹਲਕਾ ਜਿਹਾ ਰਹਿੰਦਾ ਹਲਕਾ ਜਿਹਾ ਪੀਲਾਪਣਾ ਆਂਦਾ।
ਮਾਤਰ ਪਾਨੇ ਆ।
ਹਾਂ ਨਾ ਮਾਤਰ ਪਾ ਦੋ, ਅੱਛਾ ਲੱਗਦਾ ਦੇਖਣ 'ਚ ਅੱਛੀ ਲੱਗਦੀ ਏ।
ਅੱਛਾ-ਅੱਛਾ, ਠੀਕ ਏ ਫੇਰ ਉਹਨੂੰ ਆਟੇ ਨੂੰ ਰੱਖਣਾ ਪੈਂਦਾ ਰੈਸਟ ਤੇ।
ਹਾਂ ਅੱਧਾ ਪੌਨ ਘੰਟਾ ਤੁਸੀਂ ਡੱਕ ਕੇ ਰੱਖਦੋ। ਜਿਸ ਤਾਂ ਕਿ ਉਹਦੇ 'ਚ ਨਮਕ ਔਰ ਨਮਕ ਔਰ ਸੋਡਾ ਪਿਆ ਦਾ, ਮੂਨ ਪਿਆ ਦਾ। ਤੇ ਉਹ ਤੇ ਥੋੜਾ ਹੋਰ ਸੋਫਟ ਹੋ ਜਾਏਗਾ।
ਅੱਛਾ ਤੇ ਉਹਨੂੰ ਮਤਲਬ ਨੋਰਮਲ ਪਾਣੀ ਨਾਲ ਹੀ ਗੁਨਣਾ ਹੈ ਕਿ ਥੋੜਾ ਕੋਸਾ ਗੁਣਗੁਣਾ ਤੇ
ਗੁੰਨ ਸਕਦੇ ਆ ਨੋਮਲ ਪਾਣੀ ਨਾਲ ਵੀ ਗੁੰਨ ਸਕਦੇ ਹਾਂ ਠੰਢ ਹੋਏ ਤੇ ਤੁਸੀਂ ਵੀ ਕੋਸਾ ਪਾਵੇਂ ਕਰ ਸਕਦੇ ਹੋ
ਅੱਛਾ ਜੀ
ਹਾਂ ਅੱਛੀ ਤਰ੍ਹਾਂ ਮਲ ਪੀਟਾ ਮਲ ਲ ਹੈ ਨਾ ਮਾੜਾ ਪੀਟਾ ਮਲ
ਹਾਂਜੀ ਹਾਂਜੀ ਜਿਵੇਂ ਪੂੜੀ ਦਾ ਮਲ ਨੇ ਥੋੜ੍ਹਾ ਜਿਆ ਇਕੱਠਾ ਹੁੰਦਾ
ਹਾਂ ਹਾਂ ਪੀਡਾ ਮਲ ਕੇ ਢੱਕ ਕੇ ਰੱਖ ਦੋ
ਹ
ਫੇਰ ਹਾਂ ਹੋ ਦਾਲ ਤੋ ਦੀ ਦਾਲ ਖਾਓ ਦ ਤੋ ਦਾਲ ਬਣਾਓ ਉਹ ਜ਼ਿਆਦਾ ਹੀ ਜ਼ਿਆਦਾ ਸਵਾਦ ਲੱਗੇਗੀ
ਅੱਛਾ ਮਤਲਬ ਉਹਦੀ ਕਿੰਨੀ ਕੁਆਂਟਿਟੀ ਹੋਣੀ ਚਾਹੀਦੀ ਜਿਵੇਂ ਦੋ ਕਿਲੋ ਅਗਰ ਆਟਾ ਆਪਾਂ ਗੁੰਨਿਆ ਵੇ ਬਾਟੀ ਦਾ ਤੇ ਕਿੰਨੀ ਦਾਲ ਕਿੱਲੋ ਦਾਲ ਹੋਏ ਕਿ ਉਹ ਵੀ ਦੋ ਕਿੱਲੋ ਹੋਏ
ਨਹੀਂ ਉਹ ਕਿੱਲੋ ਦਾਲ ਬਹੁ ਤੇ ਹਾਂ ਉਹ ਕਿਲੋ ਦਾਲ ਤਾਂ ਉਹ ਨੂੰ ਆਰਾਮ ਨਾ ਹੋ ਜਾਏਗੀ ਹੈਂ
ਅੱਛਾ ਦਾਲ ਨੂੰ ਪਹਿਲੇ ਭਿਗੋ ਕੇ ਰੱਖਣਾ ਪਏਗਾ
ਹਾਂ ਦਾਲ ਭਿਗੋ ਲੋ ਦਸ ਪੰਦਰਾਂ ਮਿੰਟ ਭਿਗੋ ਲੋ ਉਹਨੂੰ ਧੋ ਕੇ ਕੁੱਕਰ ਚਲਾ ਦੋ ਵਿੱਚ ਹਾਂ ਉਹਦੇ ਚ ਲਸਨ, ਮਿਰਚ ਅਹ ਹਰੀ ਮਿਰਚ ਨਮਕ ਹਲਦੀ ਪਾ ਕੇ ਜੋ ਨੋਰਮਲ ਦਾਲ ਬਣਾਉਂਦੇ ਆ ਉਹ ਸਮਾਨ ਤੁਸੀਂ ਵਿੱਚ ਪਾ ਦੋ
ਅਸੀਂ ਨਾ ਅਸੀਂ ਦੇ ਵਿੱਚ ਹੀ ਤੜਕਾ ਬਣਾ ਲੈਂਦੇ ਹਾਂ। ਮਤਲਬ ਉਹਦੇ ਚ ਤੜਕਾ ਲਗਾ ਦਿੰਦੇ ਹਾਂ, ਵਿੱਚ ਮਿੱਠੀ ਨੀਮ
ਉਹ ਵੀ ਸਹੀ ਹੈ ਅਂ ਅਸੀਂ ਟਮਾਟਰ ਹਾਂ ਅਸੀਂ ਟਮਾਟਰ ਵਿੱਚ ਪਾ ਦਿੰਦੇ ਹਾਂ
ਅੱਛਾ
ਦਿੰਦੇ ਹਾਂ ਤੁਸੀਂ ਬਾਅਦ ਵਿੱਚ ਫਿਰ ਪਿਆਜ ਮਿੱਠੀ ਨੀਮ ਹਿੰਗ ਜੀਰਾ ਇਹਦਾ ਤੜਕਾ ਲਗਾਂਦੇ ਹਾਂ ਲਸਣ ਤੜਕਾ ਬਾਹਰ ਅੱਛੀ ਤ
ਹਾਂਜੀ ਹਾਂਜੀ ਹਾਂਜੀ ਸਹੀ ਏ ਉਹ ਵੀ ਠੀਕ ਏ ਫੇਰ ਉੱਪਰੋਂ ਦੀ ਗਰਮ ਮਸਾਲਾ ਪਾ ਦੋ ਜਾਂ ਮੈਗੀ ਮਸਾਲਾ ਹਨਾ ਥੋੜਾ ਟੇਸਟ ਅੱਛਾ ਆ ਜਾਏ ਹੋਰ
ਕ ਕਾਲੀ ਮਿਰਚ ਪਾ ਦੋ ਵਿੱਚ ਹਾਂ ਜਾਂ ਗਰਮ ਬਜ਼ਾਰੀ ਗਰਮ ਮਸਾਲਾ ਆਉਂਦਾ ਉਹ ਪਾ ਦੋ
ਹਾਂਜੀ ਹਾਂ ਉਹਦੇ ਵਿੱਚ ਸਾਰੇ ਦੇ ਮਸਾਲੇ ਰਹਿੰਦੇ ਨੇ, ਖੜੇ ਮਸਾਲੇ ਦਾ ਹੀ ਪਾਊਡਰ ਰਹਿੰਦਾ ਉਥੇ 'ਸਗੁੰਨਤਾ' ਵੀ ਅੱਛੀ ਆ ਜਾਂਦੀ ਨਾ।
ਹਾਂ! ਸੁਗੰਤਾ ਵੀ ਅੱਛੀ ਆਂਦੀ ਏ।
ਹਾਂ! ਉਹ ਵੀ ਸਹੀ ਏ। ਤੇ, ਫੇਰ ਹੋਰ ਨਾਲ ਮਤਲਬ ਸਲਾਦ ਵੀ ਐਹ ਰੱਖਣਾ ਚਾਹੀਦਾ ਹੈ। ਕਿ, ਸਿਰਫ ਚਟਨੀ ਵਗੈਰਾ ਹੀ ਰੱਖਣੀ ਚਾਹੀਦੀ ਐ।
ਬਣਾਓ ਚਟਨੀ ਨਾਲ ਪਿਆਜ ਵੀ ਚਲ ਜਾਂਦੇ। ਕਈ ਪਿਆਜ ਨਹੀਂ ਖਾਂਦੇ। ਤੁਰ ਜ਼ਿਆਦਾ ਜ਼ਰੂਰੀ ਨਹੀਂ ਐ ਪਿਆਜ। ਚਟਨੀ ਜ਼ਿਆਦਾ ਜ਼ਰੂਰੀ ਹੈ। ਚ ਚਟ ਨੁਹੀ ਤੇ ਚਟਨੀ ਦਾ ਜ਼ਿਆਦਾ ਟੇਸਟ ਆਏਗਾ, ਫਿਰ ਖਾਣ ਵਾਲੇ ਨੂੰ। ਕਿਉਕਿ! ਚਟਨੀ ਚਪਨ ਪਿਆਜ, ਪੁਦੀਨਾ।
ਅੱਛਾ! ਅੱਛਾ!
ਲਸਾ ਲਸਣ ਪਾ ਦੋ। ਭੁੰਨਿਆ ਹੋਏ ਜੀਰਾ ਪਾ ਦੋ। ਕਾਲਾ ਨਮਕ, ਚਿੱਟਾ ਨਮਕ।
ਕੇੜੀ ਵਾਲੀ ਬਨਾਦੇ ਨਾ।
ਲਵਲੀ ਏ। ਹੂੰ! ਹਾ।
ਹਾਂਜੀ! ਕੇੜੀ, ਵਾਲੀ ਬਣਾਨੇ ਹਨਾਂ।
ਹਾਂਜੀ! ਕੇਰੀ ਵਾਲੀ ਬਣਾ ਸਕਨੇ ਆ। ਕੇਰੀ ਦਾ ਮੌਸਮ ਨਾ ਹੋਏ। ਤੁਸੀਂ ਟਮਾਟਰ, ਧਨੀਆਂ ਪਾ ਕੇ ਬਣਾ ਸਕਦੇ ਔ।
ਅੱਛਾ! ਤੇ, ਇਵੇਂ ਕੋਈ ਫ਼ਰਕ ਤੇ ਨੀ ਪੈਂਦਾ ਟੇਸਟ ਵਿੱਚ। ਸਹੀ ਲੱਗਦੀ ਏ।
ਨਹੀਂ! ਬਹੁ ਸਵਾਦ ਲੱਗਦੀ ਏ ਲਸਣ।
ਹਾਂ! ਉਹ ਕੀ ਐ। ਸਾਡੇ ਨਾ ਇੱਥੇ ਕੇਰੀਆਂ ਤੇ ਆ ਰੀਆ ਨੇ, ਪਰ! ਨਾ ਕੁਛ ਮਿੱਠੀਆਂ ਵੀ ਆ ਰੀਆ ਨੇ। ਤੇ ਉਹਦਾ ਬਣ ਜਾਏਗਾ। ਜ਼ਿਆਦਾ ਮਿੱਠੀ ਨੀ ਮਤਲਬ, ਜ਼ਿਆਦਾ ਖੱਟੀ ਨੀ ਹੈਗੀ।
ਉਹ ਵੀ ਸੂਆਦ ਲੱਗਦੀ ਐ। ਉਹ ਵੀ ਸੁਵਾਦ ਲੱਗੇਗੀ। ਹਾਂ! ਖਟਾਈ ਤੇ ਹੋ ਹੀ ਜਾਏਗੀ ਨਾ। ਖਟਾਈ ਚਾਹੀਦੀ ਹੈ। ਆਪਨ ਨੂੰ ਤਾਂ, ਕੇਰੀ ਖਟਾਈ ਚਾਹੀਦੀ ਏ ਨਾ।
ਹਾਂਜੀ! ਹਾਂਜੀ! ਹਰੀ ਮਿਰਚਾਂ ਵੀ ਪਾ ਸਕਦੇ, ਆ ਨਾ।
ਹਾਂ! ਸਭ ਦੋ ਤਿੰਨ! ਹਾਂ! ਚਾਰ-ਪੰਜ ਕੇਇ। ਦੋ- ਤਿੰਨ ਕੇਰੀ ਲੈਅ ਲੋ। ਚਾਰ ਚਾਰ, ਚਾਰ ਪਿਆਜ ਲੈਅ ਲੋ। ਤਿੰਨ- ਚਾਰ ਮਿਰਚ ਹਰੀ ਮਿਰਚ ਲੈ ਲੋ। ਤਿੱਖਾ ਬਣਾਣਾ ਹੈ। ਤੇ, ਜ਼ਿਆਦਾ ਹਰੀ ਮਿਰਚ ਪਾ ਲੋ।
ਹਾਂਜੀ! ਹਾਂਜੀ! ਠੀਕ। ਮਤਲਬ! ਏਹ ਅ ਬ ਬਾਟੀ ਹੋ ਗਈ। ਬਾਟ ਟੀ ਸੇਕ ਸੂਕ ਕੇਅਰ ਲੈ ਜਾਣਗੇ। ਨਾਲ, ਦਾਲ ਹੋ ਗੀ। ਨਾਲ ਚਟਨੀ ਹੋ ਗਈ। ਅੱਛਾ! ਤੇ, ਨਾਲੇ ਕੜੀ ਵੀ ਤੇ ਹੁੰਦੀ ਐ। ਕੜੀ, ਕਿਵੇਂ ਬਣਾਨੇ। ਕੜੀ ਥੋੜੀ ਅਲੱਗ ਬਣਦੀ ਐ ਨਾ?
ਇਹ ਕੜੀ ਤੋਂ ਪਤਲੀ ਬਣਦੀ ਐ। ਬਿਨਾਂ ਕਾਠਬ ਵੇਸਣ ਦੀ ਬਣਦੀ ਐ। ਹਾਂਜੀ! ਹਾਂ!
ਫਿਰ ਕਿਤਨਾ ਹੋਏ? ਦਹੀਂ ਕਿਤਨੀ ਹੋਣੀ ਚਾਹੀਦੀ ਐ? ਜਿਵੇਂ, ਆਪ
ਕਿੱਲੋ। ਇੱਕ-ਡੇਢ ਕਿੱਲੋ। ਛਾਂਛ ਲੈ ਸਕਦੇ ਔ। ਓਹਦੇ'ਚ ਥੋੜਾ ਜਾ ਪਾਣੀ ਪਾ ਲਓ। ਔਰ ਇੱਕ ਕਿੱਲੋ ਇਹਦੇ 'ਚ ਡੇਢ ਕ ਅ ਕਰਸ਼ੀ ਪਾ ਲੋ ਵੇਸਣ।
ਅੱਛਾ ਜੀ!
ਪਤਲੀ ਪਤਲੀ ਬਣਾਨੀ। ਉਹ ਆਪਾਂ ਨੂੰ ਪਤਾ ਲੱਗ ਜਾਏਗਾ। ਉਬਾਲਾ ਆਏਗਾ। ਤੇ, ਪਤਾ ਲੱਗ ਹੀ ਜਾਏਗਾ। ਆਪਨ ਨੂੰ। ਕੀ! ਕਿਤਨਾ ਜ਼ਿਆਦਾ ਘੱਟ ਏ। ਹਾਂਜੀ! ਇਹ ਪਤਲੀ ਹੁੰਦੀ ਔ। ਉਹ ਜ਼ਿਆਦਾ ਕਾੜ੍ਹਨੀ ਨੀ ਪਏਗੀ ਤੁਹਾਨੂੰ। ਇਹਦੇ 'ਚ ਤੁਸੀਂ ਮੈ ਕੜੀ ਪੱਤਾਂ ਦਾ ਅ ਤੁੜਕਾ ਲਗਾ ਦੋ। ਹਿੰਗ ਔਰ ਕੜੀ ਪੱਤਾ ਤੜਕਾ ਲੱਗ ਜਾਏਗਾ। ਹਾਂ! ਥੋੜੀ ਜਹੀ ਕਾਢ ਲੌ ਅੱਛੀ ਜ਼ਵੇ। ਹਾਂ! ਟੇਸਟ ਕਰ ਲੋ। ਨਮਕ ਵਗੈਰਾ, ਨਮਕ ਵਗੈਰਾ ਫਾ। ਤੁਸੀ ਨਮਕ ਹੀ ਟੇਸਟ ਕਰਨਾ। ਪੈਣ ਤਤੇ 'ਚ ਬਸ।
ਅੱਛਾ ਅੱਛਾ ਹਾਂ ਇਹਦੇ ਚ ਮਿਰਚ ਤੇ ਹਲ ਲਾਈਟ ਹੀ ਹੁੰਦੀ ਹੈ ਵੈਸੇ ਵੀ
ਹੂੰ ਹੂੰ
ਹਾ ਅੱਛਾ ਅੱਛਾ
ਹੂੰ ਇਹ ਚ ਪਾਉਂਦੇ ਹੀ ਨੀ ਰੋਟੀ ਜਿਹਨੂੰ ਲੱਗਦੀ ਫਿਰ ਹਲਕੀ ਜਹੀ ਕਾਲੀ ਮਿਰਚ ਪਾ ਦੋ ਕਿ ਲਾਲ ਮਿਰਚ ਤਾਂ ਪਏਗੀ ਨਹੀਂ ਨਾ ਇਹਦੇ ਚ ਖਾਂਦੇ ਹੀ ਨਹੀਂ ਕੜੀ ਪੱਤਾ ਜੀ ਹਾਂ
ਹ ਹਾਂਜੀ, ਚਲੋ ਅੱਛਾ ਪੂਰਾ ਪੈ ਅੱਛਾ ਮੀਲ ਬਣ ਜਾਏਗਾ। ਹਾਂਜੀ।
ਦਾਲ ਬਾਟੀ ਨਾਲ ਹ ਦਾਲ ਕੜੀ ਔਰ ਚਟਨੀਆ ਖਾਓ
ਹਾਂਜੀ ਇਵੇਂ ਸਰਵ ਕਰ ਦੇਣਗੇ ਬੱਚੇ ਹਾਂਜੀ ਹਾਂਜੀ ਚਲੋ ਥੈਂਕ ਯੂ ਜੀ ਤੁਸੀਂ ਨੇ ਬੜਾ ਅੱਛਾ ਆਈਡੀਆ ਦਿੱਤਾ ਨਾਲੇ ਰੈਸਪੀ ਵੀ ਬਤਾ ਦਿੱਤੀ ਤੇ ਟਾਈਮ ਥੋੜਾ ਹੋਰ ਸੇਵ ਹੋ ਗਿਆ ਸਾਡਾ
ਹਾਂ ਹਾਂ ਜ਼ਰੂਰ ਜ਼ਰੂਰ ਠੀਕ ਜੀ ਥੈਂਕ ਯੂ ਵੈਲਕਮ ਸਤਿ ਸ੍ਰੀ ਅਕਾਲ ਠੀਕ ਹੈ ਜੀ